ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਹੋਰ ਕੀ ਕਰਦਾ? ਅੱਛਾ, ਹੋਰ ਸ਼ਾਮ ਦਾ ਪ੍ਰੋਗਰਾਮ?
ਬਸ ਗੈਸਟ ਆ ਰਹੇ ਨੇ,
ਅੱਛਾ, ਭੈਣ ਜੀ ਬਹੁਤ ਜਾ ਤੁਹਾਡੇ ਗੈਸਟ ਉਰੇ ਰਹਿੰਦੇ ਐ। ਹਾਂ ਸਾਡੇ ਵੀ ਆਏ ਦੇ ਸੀ ਹੁਣ,
ਅੱਛਾ ਜੀ,
ਹਾਂਜੀ-ਹਾਂਜੀ, ਭੈਣ ਸੀ ਮੇਰੇ ਬੇਟੇ ਦੀ ਬਣੀ ਦੀ ਹੈ। ਰਿਸ਼ਤੇਦਾਰ ਚ ਅਸੀ,
ਅੱਛਾ ਜੀ, ਨਹੀਂ-ਨਹੀਂ ਮੇਰੀ ਮਾਸੀ ਦੀ ਨੂੰਹ ਆ ਰਹੀ ਹੈ ਨਾ।
ਅੱਛਾ-ਅੱਛਾ ਹਜੇ ਤੱਕ ਪਹੁੰਚੇ ਨੀ ਅੱਛਾ, ਹਾਂਜੀ, ਸਾਡੇ ਵੀ ਮਤਲਬ ਜੇਠ ਦੀ ਕੁੜੀ ਸੀ, ਮੇਰੇ ਬੇਟੇ ਨੇ ਭੈਣ ਬਣਾਈ ਦੀ ਹੈ, ਅਤੇ ਉਹ ਆਈ ਦੀ ਸੀ ਉਣੇ ਗਈ ਐ। ਚ ਪਾਣੀ ਪਿਆਇਆ ਉਨੇ, ਅੱਛਾ ਜੀ, ਹੋਰ? ਹੈਲੋ ਹੈਲੋ ਹੈਲੋ ਹਾਂਜੀ ਕਿੱਥੇ ਚਲੇ ਗਏ ਆਂ। ਹਾਂ,